ਹੈਲੋ।
ਹੈਲੋ, ਸਤਿ ਸ਼੍ਰੀ ਅਕਾਲ ਮੈਡਮ, ਕੀ ਹਾਲ ਚਾਲ ਨੇ ਜੀ?
ਹਾਂਜੀ, ਵਧੀਆ ਹੋਰ ਕਿਵੇਂ ਹੋ।
ਵਧੀਆ ਜੀ ਤੁਸੀਂ ਦੱਸੋ?
ਵਧੀਆ ਜੀ ਵਧੀਆ ਹੋਰ ਸਭ ਘਰੇ ਠੀਕ ਹੈ।
ਕਰੇ ਠੀਕ ਨੇ ਜੀ ਵਧੀਆ, ਹੋਰ ਆਪਣੇ ਕਰੇ ਠੀਕ ਨੇ ਜੀ ਸਾਰੇ।
ਹਾਂਜੀ-ਹਾਂਜੀ, ਵਧੀਆ ਜੀ।
ਕੀ ਕਰ ਰਹੇ ਸੀਗੇ।
ਹੋਰ ਕੀ ਬਸ ਕੁਛ ਨੀ ਖਾਣਾ ਬਣਾ ਕੇ ਫ੍ਰਰੀ ਹੋਏ ਸੀ।
ਅੱਛਾ, ਮੈਂ ਵੀ ਕੁਛ ਨਹੀਂ ਬਸ ਕਰੇ ਆਰਹੇ ਲੱਗੇ ਹੋਏ ਕੰਮ ਮਾੜੇ ਮੋਟੇ ਕਰਾ ਦਈ ਦੇ ਕਰੇ ਬਸ।
ਹੁੰ, ਹੁੰ ਸਹੀ ਐ। ਇੱਕ ਤਾਂ ਗਰਮੀ ਜ਼ਿਆਦਾ ਹੋਣ ਲੱਗ ਗਈ ਨਾ ਬਸ ਸੁਬਹ ਸੁਬਹ ਕੰਮ ਹੁੰ, ਸੁਬਾਹ ਸੁਬਾਹ ਕੰਮ ਜੋ ਕਰ ਲਿਆ ਠੀਕ ਐ, ਉਸ ਤੋਂ ਬਾਅਦ ਤਾਂ ਗਰਮੀ ਜ਼ਿਆਦਾ ਹੀ ਜ਼ਿਆਦਾ ਹੋਈ ਜਾਂਦੀ ਐ।
ਹਾਂ, ਜ਼ਿਆਦਾ ਜ਼ਿਆਦਾ ਹੋ ਜਾਂਦੀ ਐ, ਹੁਣ, ਹੁਣ ਇੰਨੀ ਗਰਮੀ ਹੋ ਗਈ ਸਵੇਰੇ ਸਵੇ ਵੀਰੇ ਦੇਖੋ ਕੰਮ ਕਰਨਾ ਔਖਾ ਹੋ ਗੇਆ।
ਹਮ ਓਈ ਐ ਨਾ, ਅਗਰ ਥੋੜਾ ਜੇਆ ਹੁਣ, ਸੁਬਾਹ ਠੰਡੇ -ਠੰਡੇ ਜਿੰਨਾ ਵੀ ਕੰਮ ਹੋ ਗੇਆ ਬਸ, ਓਨਾ ਈ ਹੋ ਜਾਂਦਾ ਗਾ ਓਸ ਤੋਂ ਬਾਦ ਤਾਂ, ਐਵੇਂ ਲੱਗਦਾ ਵੀ, ਹਾਂ ਪੱਖੇ ਹੇਠਾਂ ਬੈਠ ਜੀਏ।
ਹਾਂ ਫੇਰ ਤਾਂ ਦਿਲ ਈ ਨੀਂ ਕਰਦਾ ਨਾ ਗਰਮੀ ਦੇ ਵਿੱਚ ਬੜਾ ਬੁਰਾ ਹਾਲ ਐ, ਹੁੰਮਸ ਜੀ ਹੋਈ ਰੈਂਦੀ ਐ ਹੈਨਾ।
ਹੂੰ-ਹੂੰ। ਕੱਲ ਵੀ ਬੌਤ ਜਾਦਾ ਗਰਮੀ ਸੀ, ਅੱਜ ਵੀ ਹੈਗੀ ਐ ਕੱਲ ਤਾਂ ਬੌਤ ਹੀ ਸੀਗਾ ਕੱਲ ਤਾਂ
ਕਈ ਦਿਨਾਂ ਤੋਂ ਚੱਲ ਰਈ ਐ, ਤੇਜ ਚੱਲ ਰੀ ਐ ਬੜੀ।
ਤਾਂ ਹੋਰੋਂ ਜੇ ਹੇਸਾਬ ਦੀ ਗਰਮੀ ਲੱਗ ਰਈ ਸੀ, ਜਿਵੇਂ ਕੂਲਰ ਅੱਗੇ ਵੀ ਬੈਠੇ ਸੀ ਨਾ ਗ ਐਵੇਂ ਲੱਗਦਾ ਈ ਨੀ ਸੀ। ਕੂਲਰ ਦੀ ਹਵਾ ਲੱਗ ਰੀ ਹੈਗੀ।
ਹਾਂ, ਓ ਐ ਨਾ ਹੁੰਮਸ ਵਾਲਾ ਜੇਆ ਮੌਸਮ ਹੋ ਗੇਆ ਨਾ।
ਹਮ।
ਹਾਂ, ਤਾਂ ਕਰਕੇ ਐ ਵੀ, ਪੱਖੇ-ਕੂਲਰ ਦੀ ਹਵਾ ਈ ਨੀਂ ਲੱਗਦੀ ਹੁਨ ਤਾਂ
ਹਮ ਕੂਲਰ ਦੇ ਵਿੱਚ ਆਪਾਂ ਪਾਣੀ ਪਾ ਕੇ ਛੱਡਦੇ ਆਂ ਤਾਂ ਲੱਗਦਾ ਈ ਨੀ ਪੇਆ ਸੀਗਾ, ਵੀ ਹਾਂ ਇਦੇ ਵਿੱਚ ਪਾਣੀ ਪਾਏਆ ਹੋਏਆ।
ਐਨੀ ਤੱਤੀ ਹਵਾ ਦੇ ਰੇਆ ਸੀ।
ਹੋਰ, ਘਰ ਪਰਿਵਾਰ ਠੀਕ ਐ ਜੀ?
ਹਾਂਜੀ -ਹਾਂਜੀ, ਵਧੀਆ ਜੀ ਹੋਰ ਤੁਸੀਂ ਕੀ ਕਰਦੇ ਹੁੰਨੇ ਓ?
ਕੁਛ ਨੀ, ਮੈਂ ਬਸ ਪੜਦਾ ਹਾਂ ਵੈਸੇ ਤਾਂ ਹਾਂ, ਤੇ ਬਸ ਮਾੜਾ ਮੋਟਾ ਘਰ ਦਾ, ਖੇਤੀ ਦਾ ਕੰਮ ਕਰਾ ਦੇਈ ਦਾ।
ਅੱਛਾ -ਅੱਛਾ, ਫੈਮਲੀ ਦੇ ਵਿੱਚ ਕੌਣ- ਕੌਣ ਐ?
ਫੈਮਲੀ 'ਚ ਅਸੀ ਚਾਰ ਜਣੇ ਹੈਗੇ ਆਂ। ਮੇਰੀ ਸਿਸਟਰ, ਮਾਤਾ, ਪਿਤਾ ਤੇ ਮੈਂ।
ਅੱਛਾ।
ਹਾਂ
ਠੀਕ, ਚਲੋ ਸਾਡੇ ਵੀ ਅਸੀ ਵੀ ਚਾਰ ਜਾਨੇ ਆਂ। ਵੈਸੇ ਤੋ, ਸਾਡਾ ਪਰਵਾਰ ਕਾਫੀ ਵੱਡਾ ਹੈਗਾ ਸੱਸ, ਸੋ ਸੋਹਰਾ ਵੀ ਹੈਗਾ, ਦੇਵਰ ਜੇਠ ਦਰਾਨੀ, ਓਨਾਂ ਦਾ ਬੇਟਾ ਤੇ, ਅਸੀਂ। ਅਸੀਂ ਏਧਰ ਹੈਗੇ ਥੋੜਾ ਜੇਹਾ ਹੁਨ ਥੋੜਾ ਟਾਈਮ ਹੋਏਆ ਹੈਗਾ, ਸੀਗਾ ਘਰ ਲਏ ਨੂੰ ਅਲੱਗ। ਤੇ ਹੁਨ ਅਸੀਂ ਉ ਥੇ, ਰੈਂਨੇ ਆਂ, ਅਸੀ ਸਾਰੇ ਚਾਰ ਜਨੇ ਹੈਗੇ ਇਕ ਬੇਟਾ, ਇਕ ਮੇਰੀ ਬੇਟੀ ਐ ਦੋਨੇ ਅਸੀ ਆਂ ਮੀਆਂ ਬੀਬੀ।
ਠੀਕ, ਚਲੋ ਵਦੀਐ
ਹੂੰ ਕਿਉਂਕਿ ਉੱਧਰ ਥੋੜੀ ਜੀ ਜਗਾ ਘੱਟ ਸੀਗੀ ਨਾ, ਪਰਲੇ ਘਰੇ ਆਪਨੇ ਹੈਗਾ ਤੇ ਫੇਰ ਦੋਨਾਂ ਦਾ
ਫੈਮਲੀ 'ਚ ਜਦੋਂ ਰੈਂਦੇ ਆਂ, ਜੁਆਏਂਟ ਫੈਮਲੀ 'ਚ ਜਦੋਂ ਰੈਂਦੇ ਆ ਨਾ ਫੇਰ ਥੋੜੀ ਜਗਾ ਚਾਈਦੀ ਐ। ਘਰੇ, ਹੈਨਾ ਘਰੇ ਸੱਸ- ਸੋਹਰੇ ਵੀ ਹੁੰਦੇ ਨੇ, ਤੇ ਫੇਰ ਇਸ ਕਰਕੇ ਨਾ ਜਗਾ ਚਾਈਦੀ
ਹਾਂ, ਓ ਤਾਂ ਕਰਕੇ ਨਾ ਜਗ੍ਹਾ ਘੱਟ ਸੀ ਗੀ, ਫੇਰ ਏਧਰ ਮਕਾਨ ਆਪਾਂ ਨੂੰ ਬਨੇਆ ਬਨਾਏਆ ਦੇਖ ਲੇਆ ਗਾ ਕੋਲੇ ਈ ਆ ਘਰ ਦੇ ਆਪਨੇ
ਜਾਦਾ ਦੂਰ ਹੈ ਨੀ ਗਾ ਵੈਸੇ, ਹੂੰ।
ਹੂੰ। ਜਾਦਾ ਦੂਰ ਨੀ ਹੈਗਾ ਤਾਂ ਆਣਾ ਜਾਣਾ ਵੀ ਲੱਗ ਗਾ ਰੈਂਦਾ ਨਾ। ਦੂਰ ਹੋਵੇ ਤਾਂ ਫੇਰ ਫੇਰ ਫੇਰ ਵੀ ਏ ਨਾ ਆਣਾ ਜਾਣਾ ਔਖਾ ਹੋ ਜਾਂਦਾ ਐਨਾ ਦਿਨੇ।
ਹਾਂ ਹੂਂ। ਉਈ ਆ ਹੁਣ ਗ ਜਦੋਂ ਮਰਜੀ ਜਾ ਵੜੋ ਜਦੋਂ ਮਰਜੀ ਆ ਜਾਂਦੇ ਹੈਗੇ।
ਹਾਂ। ਹਾਂ ਏ ਨੇੜੇ ਦਾ ਸੁੱਖ ਹੈਗਾ ਜੀ ਬਈ ਨੇੜੇ ਘਰ ਹੈਗਾ ਨਾ। ਜੇ ਥੋੜਾ ਦੂਰ ਹੋਵੇ ਤਾਂ ਏਈ ਐ ਬੀ ਚਲੋ ਦੇਖਦੇ ਆਂ ਕੱਲ ਜਾਵਾਂਗੇ।
ਹਾਂ। ਬਸ ਓਈ ਹੈਗਾ ਓ ਟੈਮ ਲੱਗਦਾ ਨੀਗਾ। ਫਿਰ ਹੈਗਾ ਵੀ ਕੰਮਾਂ ਚ ਆਪਾਂ ਬਿਜੀ ਰੈਨੇ ਹੈਗੇ, ਤਾਂ ਕਰਕੇ ਹੁਣ ਨੇੜੇ ਹੈਗਾ ਵੀ ਅਪ ਆਪਾਂ ਫੇਰ ਵੀ ਜਾਈ ਵੜਦੇ ਹੈਂਗੇ। ਓਥੇ ਤਾਂ ਸਪੈਸ਼ਲ ਟਾਈਮ ਚਾਈਦਾ ਵੀ ਹਾਂ ਜੇ ਟਾਈਮ ਮਿਲੇਆ ਤਾਂ ਜਾਏਆ ਜਾਂਦਾ ਹੈਗਾ ਦੂਰ।
ਹਾਂ, ਏ ਤਾਂ ਹੈ ਈ।
ਹੂੰ। ਹੋਰ ਸੁਨਾਓ। ਮੈਂ ਕੁਛ ਨੀ ਗਾ ਬੱਸ ਮੈਂ ਹਾਊਸ ਵਈਫ ਆਂ। ਗ ਘਰ ਦੇ ਕੰਮ ਆ ਬੱਚੇਆਂ ਨੂੰ ਸਾਂਭ ਲੇਆ, ਘਰ ਦਾ ਕੰਮ ਕਰ ਲੇਆ। ਬੱਚੇ ਏਨੇ ਸ਼ਰਾਰਤੀ ਐ ਮੇਰੇ। ਛੋਟੇ ਹੈਗੇ ਸਾਰਾ ਦਿਨ ਓਨਾਂ
ਹਾਂ ਓ ਤਾਂ ਹੈ ਜੀ ਬੱਚੇਆਂ ਦਾ ਕੰਮ ਐ ਜੀ ਸ਼ਰਾਰਤ ਕਰਨਾ। ਓ ਚ ਬੱਚੇ ਸ਼ਰਾਰਤ ਨੀ ਕਰਨਗੇ ਹੁਣ ਆਪ ਆਪਾਂ ਵੱਡੇ ਤਾਂ ਸ਼ਰਾਰਤ ਕਰਨ ਤੋਂ ਰਏ ਨਾ। ਵੀ ਆਪਾਂ ਤਾਂ ਸ਼ਰਾਰਤ ਕਰਦੇ ਚੰਗੇ ਵੀ ਨੀ ਲੱਗਣੇ।
ਹੂੰ। ਕਿਉਂਕਿ ਏਨਾਂ ਗਾ ਮੇਰੇ ਬੱਚੇ ਗ ਛੋਟੇ ਹੈਗੇ। ਬੇਟਾ ਹੈਗਾ ਪੰਜ ਸਾਲ ਦਾ ਹੈਗਾ। ਗੁੜੀਆ ਮੇਰੀ ਗਾ ਓ ਹੈਗੀ ਗੀ ਢਾਈ ਸਾਲ ਦੀ ਗਾ। ਬੇਟਾ ਤਾ ਜਦੋਂ ਸਕੂਲ ਚਲੇ ਜਾਂਦੇ ਗੇ ਸਾਢੇ ਬਾਰਾਂ ਏਕ ਵਜੇ ਗਾ ਛੁੱਟੀ ਹੋ ਜਾਂਦੀ ਐ। ਓਸ ਤੋਂ ਬਾਦ ਘਰੇ ਆ ਜਾਂਦੇ। ਫੇਰ ਏਕ ਏਕ ਚੀਜ ਪਿੱਛੇ ਲੜਦੇ ਹੈਗੇ। ਓਹੀ ਚੀਜ ਓਨੇ ਲੈਨੀ ਐ ਓਈ ਚੀਜ ਓਨੇ ਲੈਣ
ਹਾਂ। ਓਦੇ ਨ ਬੀ ਬੀ ਬਈ ਸਾਰੇ ਦਿਨ ਭਾਵੇਂ ਚੀਜ ਪਈ ਰਵੇ ਘਰੇ ਵੇਲੀ ਪਈ ਰਵੇ, ਪਰ ਜੇ ਇੱਕ ਬੱਚੇ ਨੇ ਚੱਕ ਲੀ ਤੇ ਓ ਦੂਜੇ ਨੂੰ ਜਰੂਰ ਚਾਈਦੀ ਹੁੰਦੀ ਏ ਵੀ ਹਾਂ ਮੈਨੂੰ ਤੇ ਏਈ ਚਾਈਦੀ ਸੀ ਗੀ। ਹਾਂ ਓਈ ਐ। ਬੱਚੇ
ਹਾਂ, ਬੋਤ ਸ ਲੜਦੇ ਬੋਤ। ਹਾਂ ਆਪਸ ਮੇਂ ਪੇਆਰ ਵੀ ਬੋਤ ਹੈਗਾ ਇੱਕ ਦੂਜੇ ਨੂੰ ਗਾ ਬੇਟਾ ਤਾਂ ਮੇਰਾ ਦਿੰਦਾ ਨੀ ਗਾ ਛੇਤੀ ਚੀਜ ਜੇ ਕੋਈ ਚੀਜ ਖਾਣ ਵਾਸਤੇ ਹੋਈ ਨਾ ਕਿਤੇ ਆਪਦੀ ਭੈਣ ਨੂੰ ਨੀ ਦਿੰਦਾ ਹੈਗਾ। ਤੇ ਗੁੜੀਆਂ ਮੇਰੀ ਐਵੇਂ ਦੀ ਐ ਵੀ ਹਾਂ ਓ ਆਖੂਗੀ ਪੈਲਾਂ ਮੇਰੇ ਭਾਈ ਨੂੰ ਦੇ ਦੂਗਾ ਚੀਜ ਫੇਰ ਮੇ ਮੇਰੀ ਹੈਗੀ। ਜੇ ਆਪ ਦੀ ਓ ਚੀਜ ਲੇ ਲੇਗੀ ਨਾ ਓ ਚੀਜ
ਤੇ ਹੁੰਦਾ ਈ ਐ। ਵੀਰਾਂ ਓ ਭਰਾਵਾਂ ਬਾਰੇ ਸਦਾ ਹਮੇਸ਼ਾ ਤੋਂ ਸੋਚਦੀ ਏ। ਹਾਂ ਛੋਟੇ ਥੱਕਾਂ ਤੋਂ ਸੋਚ ਸੋਚਣ ਲੱਗ ਜਾਂਦੀ ਏ ਵੀ ਨਈ ਏ ਚੀਜ ਮੇਰੇ ਭਰਾ ਨੂੰ ਦੇਣੀ ਐ ਯਾ ਐ ਹਨਾ। ਮੁੰਡੇ ਫੇਰ ਵੀ ਚਲੋ ਕਦੇ ਕਦੇ ਕਰ ਜਾਂਦੇ ਨੇ ਨਈ ਮੈਨੂੰ ਚੰਗੀ ਲੱਗੀ ਖਾ ਲਈਦੀ ਐ। ਚਲੋ ਹਨਾ ਯਾ ਨੀ ਦਿੰਦੇ ਪਰ ਭੈਣਾ ਨੀ ਕਰਦੀਆਂ ਐਦਾਂ।
ਹੂੰ। ਓਈ ਐ ਕ ਓਨੂੰ ਕੋਈ ਚੀਜ ਦੇਵਾਂ ਨਾ ਤਾ ਆਖੂਗੀ ਹਾਂ ਬਾਈ ਵਾਸਤੇ ਵੀ ਦੇ ਪੈਲਾਂ। ਮੈ ਨੀ ਕੋਈ ਨੀ ਗਾ ਵੀ ਓ ਜਦੋਂ ਆ ਗੇਆ ਓਦੋਂ ਖਾ ਲੇਗਾ। ਨਈ ਨਈ ਪੇਲਾਂ ਈ ਮੈਨੂੰ ਦੇ ਦੇਗਾ ਮੈਂ ਫੜਾ ਦੂੰਗੀ ਓਨੂੰ ਗਾ। ਤੇ ਓ ਦੇ ਵੀ ਦਿੰਦੀ ਹੈਗੀ। ਤੇ ਬੇਟਾ ਮੇਰਾ ਐਵੇਂ ਕੈ ਕੇ ਚਲਾ ਜਾਂਦ ਦਾ ਹੈਗਾ ਵੀ ਹਾਂ ਮੈਂ ਓਂਦੇ ਵਾਸਤੇ ਲੇਕੇ ਜਾਂਨਾ ਹੈਗਾ ਤੇ ਖਾ ਆਪੇ ਜਾਂਦਾ। ਮੈਂ ਕੇਆ ਦੇਖੋਗਾ ਕਿੰਨੇ ਚਲਾਕ ਹੈਗਾ। ਓ ਇੰਨਾ ਕਰਦੀ ਹੈਗੀ ਤੇ ਓ ਦੇਖ ਖੋ ਐਵੇਂ ਕਰਦਾ ਐ ਓਦੇ ਨਾਲ।
ਹੂੰ। ਏ ਤਾਂ ਹੈ ਈ ਜੀ।
ਹਮ-ਹਮ ਮਿੱਟੀ 'ਚ ਵੀ ਬਹੁਤ ਖੇਡਦੇ ਐਗੇ ਸਾਰਾ ਦਿਨ
ਹਾਂ, ਨਈ ਪਤਾ ਕੀ ਐ ਵੀ ਬੱਚੇ ਐਨੂ ਨਾ ਮਿੱਟੀ 'ਚ ਖੇਡਨ ਦੇਨਾ ਵੀ ਚਾਈਦਾ ਵੀ ਅੱਜ ਕੱਲ੍ਹ ਨਾ ਆਪਾਂ ਦੇਖਦੇ ਆ ਨਾ ਲੋਕਾਂ ਦੇ ਸਿਸਟਮ ਹੋਇਆ ਪਿਆ ਵੀ ਪੱਕੇ ਹੋਏ ਮਕਾਨ ਤੇ ਮਿੱਟੀ 'ਚ ਖੇਡਨ ਨੀ ਦਿੰਦੇ ਬੱਚੇ ਨੂੰ ਖੇਡਨ ਨੀ ਦਿੰਦੇ ਨਾ ਮਿੱਟੀ 'ਚ ਹਾਂ
ਸਾਰਿਆਂ ਦੇ ਮਕਾਨ ਪੱਕੇ ਈ ਐ। ਕਿਸੇ ਦੀ
ਹਾਂ, ਪੱਕੇ ਹੈਗੇ ਨੇ ਉਦੇਂ-ਉਦੇਂ ਚੱਕਰ 'ਚ ਨਾ ਜਿਵੇਂ ਬੱਚੇ ਨੂੰ ਮਿੱਟੀ 'ਚ ਖੇਡਨ ਦਾ ਮੌਕਾ ਈ ਨੀ ਮਿਲਦਾ ਨਾ। ਤੇ ਮਿੱਟੀ 'ਚ ਖੇਡਣਾ ਵੀ ਬੱਚੇ ਲਈ ਬੜੀ ਜ਼ਰੂਰੀ ਹੈਗਾ ਸਿਹਤ ਵਾਸਤੇ। ਤੇ ਇੱਕੋ -ਇੱਕੋ ਕੈਂਦੇ ਨੇ ਨਾ ਜਿਵੇਂ ਬੱਚਾ ਮਿੱਟੀ ਨਾਲ ਜੁੜਦਾ ਹੈ ਹੈਨਾ। ਤੇ ਜੇੜੇ ਮਿੱਟੀ ਦੇ ਮਿ ਮਿੱਟੀ 'ਚ ਖੇਡ ਕੇ ਜੇੜੀ ਉਨੂੰ ਜਿਵੇਂ ਆਪਾਂ ਕਹਿ ਦੇਨੇ ਆ ਮਾਲਸ਼ ਟਾਈਪ ਕੁਛ ਹੁੰਦੀ ਰੈਦੀਂ ਨਾ ਬ
ਹਮ-ਹਮ-ਹਮ-ਹਮ, ਐਨਰਜੀ ਮਿਲਦੀ ਐਗੀ ਉ ਜਿਵੇਂ ਕੀਟਾਣੂ ਕੈਂਦੇ ਨਾ ਡਾਕਟਰ ਐਗਾ ਕੈਂਦੇ ਇੱਕ ਕਈ ਕਟਾਣੂ ਆਪਾਂ ਨੂੰ ਵੈਸੇ ਨੀ ਮਿਲਦੇ ਜੇੜੇ ਮਿੱਟੀ ਤੋਂ ਆਪਾਂ ਨੂੰ ਪ੍ਰਾਪ ਤ ਹੋ ਜਾਂਦੇ ਬੱਚੇ ਨੂੰ ਤੇ ਉਦੇ ਨਾਲ ਸਰੀਰ ਉਦਾ ਨਾ ਤੰਦਰੁਸਤ ਰੈਂਦਾ ਹੈਗਾ।
ਕੇਨਾ ਵੀ ਬਹੁਤ ਸਾਰੇ ਖਨਿਜ ਪਦਾਰਥ ਵੀ ਹੁੰਦੇ ਨੇ ਨਾ ਮਿੱਟੀ 'ਚ ਤੇ ਉਹ ਵੀ ਬੋਡੀ ਔਬਜਰਵ ਕਰ ਦੀ ਏ ਨਾ ਬੋਡੀ ਸੋਖਦੀ ਐ ਮਿੱਟੀ ਦੇ ਵਿੱਚੋਂ ਤੇ ਇਸ ਕਰਕੇ ਹੁਣ ਤਾਂ ਅੱਜ ਕੱਲ੍ਹ ਦਾ ਦੇਖਿਆ ਕਲਚਰ ਦੇਖਿਆ ਲੋਕਾਂ ਦਾ ਵਈ ਲੋਕ ਮਿੱਟੀ ਲੱਗਣ ਈ ਨੀ ਦਿੰਦੇ ਬ ਚੇ ਨੂੰ ਕੈਦੇਂ ਨੇ ਨਹੀਂ ਜੀ ਮਿੱਟੀ ਦਾ ਹੋ ਜੇਗਾ ਏ ਹੈ ਔ ਹੈ।
ਪੈਲਾਂ ਹੀ ਸੋਚ ਲੈਂਦੇ ਆ ਮਵਾਂ ਪੱਤਾ ਕੀ ਸੋਚਦੀ ਆ ਜੇ ਇਹ ਮਿੱਟੀ 'ਚ ਖੇਡਨ ਗਿਆ ਤੇ ਏਨੂੰ ਨੌਵਾਣਾ ਪਵੇਗਾ ਕੱਪੜੇ ਗਏ ਗੰਦੇ ਕਰ ਲੇਗਾ, ਪਰ ਐਵੇਂ ਨੀ ਸੋਚਦੇ ਵੀ ਹਾਂ ਏਦੇ ਲਈ ਤਾ ਵਧੀਆ।
ਸਹੂਲਤ ਵਾਸਤੇ ਬੱਚਿਆਂ ਦੇ ਫਿਊਚਰ ਨਾਲ ਖੇਡ ਜਾਂਦੇ ਨੇ ਹਾਂ। ਤੇ ਇੰਦੇ ਬਾਰੇ ਨਾ ਲੋਕਾਂ ਨੂੰ ਵੀ ਥੋੜ੍ਹਾ ਜਾਗਰੂਕ ਹੋਨਾ ਚਾਈਦਾ ਵੀ ਬੱਚਿਆਂ ਨੂੰ ਮਿੱਟੀ ਵਾਸਤੇ ਮਿੱਟੀ 'ਚ ਖੇਡਣ ਦੇਣਾ ਚਾਈਦਾ। ਕਈ ਲੋਕੀ ਵੀ ਦੇਖੇ ਨੇ ਅਹੇਜੇ ਜੇੜੇ ਜਿਵੇਂ ਜਿਨਾਂ ਦੇ ਮਿ ਟੀ ਹੈ ਨੀ ਘਰੇ ਪੱਕੇ ਥਾਂ ਹੈਗੇ ਨੇ ਨਾ ਔ ਫੇਰ ਵੀ ਨਾ ਟਰਾਲੀਆਂ ਤੋਂ ਮਿੱਟੀ ਪਵਾ ਕੇ ਦਿੰਦੇ ਨੇ ਘਰੇ ਬੱਚੇ ਨੂੰ ਵੀ ਹਾਂ
ਹਾਂਜੀ।
ਚਲੋ ।
ਹਮ-ਹਮ ਵੈਸੇ ਤਾਂ ਸਾਡੇ ਵੀ ਘਰੇ ਹੈ ਨੀਗੀ ਮਿੱਟੀ ਗ ਤੇ ਪਰ ਗਲੀ ਦੇ ਵਿੱਚ ਮਿੱਟੀ ਬੋਤ ਪੈਗੀ ਤੇ ਓਥੇ ਈ ਖੇਡੀ ਜਾਂਦੇ ਹੈਗੇ, ਮੈਂ ਕਦੇ ਨੀ ਐਵੇਂ ਏਨਾਂ ਨੂੰ ਐਵੇਂ ਰੋ ਕਯਾ ਵੀ ਹਾਂ ਵੀ ਚਲੋ ਬੱਚੇ ਐ ਖੇਡਣ ਦੋ ਗਾ ਫੇਰ ਕੀ ਐਗਾ ਨਵਾ ਦਾਂਗੇ ਗਾ
ਹਾਂ, ਔਈ ਐ ਵੀ ਚਲੋ ਥੋੜਾ-ਥੋੜਾ ਕੰਮ ਈ ਵੱਧ ਜਾਂਦਾ। ਹਾਂ ਵੀ ਚਲੋ ਬੱਚੇ ਨੂੰ ਨਵਾਣਾ ਈ ਐ ਇੰਨਾ ਈ ਐ ਪਰ ਹਾਂ, ਬੱਚੇ ਦੇ ਫਿਊਚਰ ਨਾਲ ਤਾਂ ਖਿਲਵਾ-ਖਿਲਵਾੜ ਨਹੀਂ ਕਰਨਾ ਚਾਈਦਾ ਨਾ
ਹਮ-ਹਮ, ਮੇਰੇ ਬੱਚੇ ਸ਼ੁਰੂ ਤੋਂ ਜਾਦਾ ਮਿੱਟੀ ਇਚ ਖੇਡ ਕੇ ਰਾਜੀ ਬੋਤ ਈ ਜਾਦਾ। ਤੇ ਮੈਂ ਇਨਾਂ ਨੂੰ ਰੋ ਕਆ ਵੀ ਨੀ ਐਗਾ ਕਦੇ ਹਾਂ, ਚਲੋ ਮਤਲਬ ਸ਼ਾਮ ਨੂੰ ਨੇਰਾ ਵਗੈਰਾ ਹੋ ਜੇਗਾ ਉਸ ਟਾਈਮ ਤਾਂ ਆਪਾਂ ਥੋੜ੍ਹੇ ਰੋਕਦੇ ਐਗੇ ਹਾਂ
ਖੇਡ ਵੀ ਕੋਈ ਲਿਮਿਟ ਵੀ ਤਾਂ ਹੋਨੀ ਚਾਈਦੀ ਏ ਨਾ ਕੋਈ ਹਾਂ ਤੇ ਫੇਰ ਬੱਚੇ ਨੂੰ ਖੇਡਨ ਦੇਣਾ ਚਾਈਦਾ।
ਹਾਂ, ਕਿਉਂਕਿ ਹੁਨ ਗਰਮੀ ਏ ਗਰਮੀ ਤੇ ਦਿਨੇ ਮੈਂ ਟੈਮ ਬਾਰ ਨੀ ਲਨ ਨੀ ਦਿੰਦੀ ਗੀ ਇਨਾਂ ਨੂੰ ਕਿਉਂਕਿ ਗਰਮੀ ਜਾਦਾ ਐਗਾ ਵੀ ਹਾਂ ਘਰੇ-ਘਰੇ ਖੇਡ ਲੋ। ਤੇ ਜਦੋਂ ਈ ਬਸ ਚਾਰ ਪੰਜ ਦਾ ਟੈਮ ਹੋ ਜੇਗਾ ਉਦੀ ਆਖਨਗੇ ਮੰਮੀ ਮਿੱਟੀ 'ਚ ਜਾ ਵੜੀਏਗਾ।
ਹੈਂ-ਹੈਂ।
ਏਦਾਂ ਕਰਦੇ ਐ ਗੇ।
ਇਹ ਤਾਂ ਹੈ ਹੀ ਬੱਚਿਆਂ ਨੂੰ ਨਾ ਬੱਚਿਆਂ ਨੂੰ ਆਪ ਨੂੰ ਵੀ ਖੇਡਣਾ ਚੰਗਾ ਲੱਗਦਾ ਮਿੱਟੀ ਚ। ਬਸ ਉਹ ਮਾਪੇ ਨੀ ਖੇਡਣ ਦਿੰਦੇ ਬੱਚਿਆਂ ਨੂੰ ਤਾਂ ਹਨਾ ਬੱਚਾ ਖੇਡੇ ਲੱਡੂ, ਬਣਾਵੇ ਕਦੇ ਘਰ ਬਣਾਵੇ ਮਿੱਟੀ ਦਾ ਕਦੇ, ਕੁਛ ਕਦੇ ਕੁਛ ਹਨਾ ਤੇ ਬਸ ਉਹੀ ਮਾਪੇ ਨੀ ਖੇਡਣ ਦਿੰਦੇ।
ਮੇ ਮੇਰਾ ਬੇਟਾ ਤਾਂ ਐਵੇਂ ਹੈਗਾ ਬੋਤਲ ਲੈ ਲੂਗਾ ਉਹਦੇ ਵਿੱਚ ਪਾ ਕੇ ਮਿੱਟੀ ਉਹਦੇ ਵਿੱਚ ਹੀਗਾ, ਪਾਣੀ ਪਾ ਲੂਗਾ ਤੇ ਮੈਨੂੰ ਪਤਾ ਕੀ ਆਖੁਗਾ ਆਖੋ ਮੰਮੀ ਚੋਕਲੇਟ ਬਣ ਗਈ ਮੈਂ ਕਿਹਾ ਫੇਰ, ਤੁਸੀਂ ਖਾ ਲੋ ਮੇਰੇ ਵਾਸਤੇ ਘਾਹਦੇ ਵਾਸਤੇ ਲੈ ਕੇ ਆਂਦੀ ਹੈ।
ਜੇ ਬੱਚਾ ਖੇਡਦਾ ਨਾ ਤੇ ਨਵੀਆਂ ਨਵੀਆਂ ਕਲਾਵਾਂ ਸਿੱਖਦਾ ਇੱਕ ਜਿਵੇਂ ਤੁਸੀਂ, ਕਹਿ ਰਹੇ ਹੋ ਨਾ ਬੋਤਲ ਚ ਪਾ ਕੇ ਉਹਨੂੰ ਉਹਨੂੰ ਪਤਾ ਹੈ ਬ ਵੀ ਹਾਂ ਚੋਕਲੇਟ ਦਾ ਕਲਰ ਇਹ ਹੁੰਦਾ ਹੈ ਨਾ। ਉਹਦੇ ਚ ਉਹਨੂੰ ਪਤਾ ਲੱਗਦਾ ਮਾੜਾ ਮੋਟਾ ਹਨਾ।
ਕਰਦਾ ਦਿੰਦਾ ਹੈਗਾ ਵਿੱਚ ਉਹਦੇ ਹੂੰ। ਤੇ ਜਾਂ ਬਸ ਲੱਡੂਗਾ ਉਹਨੂਗਾ ਜਿਵੇਂ ਕਰਡੀ ਕਰਡੀ ਮਿੱਟੀ ਕਰਕੇ। ਕੇ ਨਾ ਥੋੜ੍ਹਾ ਗਿੱਲਾ ਕਰਕੇ ਗਾ ਤੇ ਉਹਦੇ ਲੱਡੂ ਵੱਟ ਲੈਂਦੇ ਹੈਗੇ ਕਹਿੰਦੇ ਮੰਮੀ ਹਾਂ ਲੱਡੂ ਬਣਾ ਲਿਆ। ਉਹਨਾਂ ਨੂੰ ਪਤਾ ਹੈ ਵੀ ਹਾਂ ਜੇ ਆਪਾਂ ਜ਼ਿਆਦਾ ਪਾਣੀ ਪਾਵਾਂਗੇ ਤਾਂ ਜ਼ਿਆਦਾ ਉਹ ਹੋ ਜਾਏਗਾ ਤੇ ਜੇ ਥੋੜਾ।
ਹਾਂ ਖੋਲ ਹੋ ਜਾਏਗਾ ਤੇ ਉਹ ਓਦੇ ਤੋਂ ਬਣ ਬਣਿਆ ਬਣਿਆ ਨ ਜਾਣਾ ਨਾ ਉਹ, ਤੇ ਇਹ ਕੁਛ ਕੁਛ ਚੀਜ਼ਾਂ ਨੇ ਜਿਹੜੇ ਬੱਚੇ ਆਪਣੇ ਆਪ ਸਿੱਖਦੇ ਨੇ ਮਿੱਟੀ ਚ ਖੇਡ ਕੇ ਬਹੁਤ ਕੁਛ ਸਿੱਖਦੇ ਨੇ। ਪਰ ਉਹੀ ਹੈ ਵੀ ਅੱਜ-ਕੱਲ ਨਹੀਂ ਸਿੱਖਣ ਦਿੰਦੇ ਕਹਿੰਦੇ ਨੇ ਨਈ, ਗੰਦਾ ਹੋ ਜਾਏਗਾ ਮਿੱਟੀ ਚ ਹੋ ਜਾਏਗਾ ਨਹਾਉਣਾ,
ਕਈ ਕਈ ਬੱਚਿਆਂ ਦੇਗਾ ਮਾਤਾ ਪਿਤਾ ਨਾ ਹੈਗਾ ਵੀ ਖੇਡਣ ਨੀ ਦਿੰਦੇ ਮਿੱਟੀ ਦੇ ਵਿੱਚ ਹੈਗਾ, ਹਾਂ ਆਖਣਗੇ ਲਿਬਡ ਗਿ ਗਏ ਬਸ ਲਿਬੜ ਗਿਆ ਲਿਬੜ ਨਾ ਜਾਵੇ ਉਤਾਰਦੇ ਨੀ ਗਏ ਸਾਡੇ ਖੁੱਦ ਆਬਦੇ ਗਾ ਮੇਰੇ ਚਾ ਚਾਚੇ ਉੱਥੇ ਮੇਰੇ ਚਾਚੇ ਦੀ ਬੇਟੀ ਹੈ ਉਹਨਾਂ ਦੇ ਬੇ ਹੋਈ ਜਿੱਦ ਤੇ ਉਹਨਾਂ ਨੇ ਵੀ ਕਿਆ, ਉਹ ਨਾ ਜਿਵੇਂ ਮੈਂ ਛੱਡ ਦਿੰਦੀ ਸੀਗੀ ਐਵੇਂ ਮਿੱਟੀ ਦੇ ਵਿੱਚ ਚਲੋ ਖੇਡਦੇ ਹੈਗੇ, ਤਾਂ ਉਹ ਬਿਲਕੁਲ ਹੀ ਨੀ ਥੱਲੇ ਨੀ ਉਤਾਰਦੇ ਸੀਗੇ ਤੇ ਉਹਨਾਂ ਦਾ ਨਾ ਜਿਵੇਂ ਮੇਰੀ ਗੁੜੀਆ ਢਾਈ ਸਾਲ ਦੀ ਹੈਗੀ, ਸਾਰਾ ਵਧੀਆ ਬੋਲਦੀ ਐ ਗੀ ਚੱਲਦੀ ਐ ਗੀ ਹਨਾ,
ਹਾਂ, ਹਾਂ ਇਹ ਇਹ ਵੀ ਫ਼ਰਕ ਪੈਂਦਾ ਜੀ ਮਿੱਟੀ ਚ ਖੇਡਣ ਵਾਲੇ ਬੇ ਬੱਚੇ ਦਾ ਬੀ ਉਹ ਨਾ ਉਹਦੀ ਜਿਵੇਂ ਵਿਕਾਸ ਛੇਤੀ ਹੁੰਦਾ ਬੱਚੇ ਦਾ, ਹਾਂਜੀ, ਠੀਕ ਐ ਜੀ।